ਹਾਂਜੀ,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 ਕੀ ਹਾਲ ਚਾਲ ਹੈ?
ਵਧੀਆ-ਵਧੀਆ, ਤੁਸੀਂ ਸੁਣਾਓ, ਬਸ ਮੈਂ ਵੀ ਵਧੀਆ ਬੈਠੀ ਕੀ ਕਹਿੰਦੀ ਸੀ ਤੁਸੀਂ ਦੱਸੋ
ਬਸ ਕਿੰਨਾ ਟਾਈਮ ਹੋ ਗਿਆ ਤੁਸੀਂ ਫੋਨ ਹੀ ਨਹੀਂ ਕੀਤਾ ਮੈਂ ਕਿਹਾ ਅੱਜ ਮੈਂ ਹੀ ਕਰ ਲਾ।
ਆਹੋ ਬਸ ਥੋੜਾ ਕਰ ਗੈਸਟ ਆਏ ਦੇ ਸੀ ਤੇ ਟਾਈਮ ਹੀ ਨਹੀਂ ਲੱਗਦਾ ਬੱਚੇ ਆਏ ਸੀ ਨਾਲ ਭੂਆ ਦੇ ਤੇ ਆ ਛੋਟੇ-ਛੋਟੇ ਨੇ ਨਾ ਤੇ ਉਹ ਡਿਮਾਂਡ ਇਸ ਬਸ ਕਦੀ ਇਹ ਬਣਾ ਦੋ ਦੀਦੀ, ਕਦੀ ਉਹ ਬਣਾ ਦੋ ਦੀਦੀ। ਬਟ ਟਾਈਮ ਨਹੀਂ ਲਗਦਾ ਫਿਰ ਸਾਰਾ ਦਿਨ ਏਹੀ ਨਿਕਲ ਜਾਂਦਾ ਤੇ ਪਿੱਛੇ ਕੁਛ ਮੇਰੀ ਫਰੈਂਡ ਆਏ ਦੀ ਸੀ, ਕੱਲ ਗਈ ਐ ਘਰ। ਹਾਂਜੀ। ਹੋਰ ਸੁਣਾਓ? ਬਸ ਵਧੀਆ ਮੈਂ ਤਾਂ ਬੈਠੀ ਵੀ, ਤੁਸੀਂ ਦੱਸੋ ਕੀ ਕਰਦੇ ਹੋ ਰੋਟੀ ਖਾ ਲਈ?
ਹਾਂਜੀ-ਹਾਂਜੀ, ਮੈਂ ਵੀ ਬੱਸ ਬੈਠੀ ਸੀ।
ਅੱਛਾ। ਆ ਜੋ ਲਾ ਜੋ ਚੱਕਰ, ਤੁਸੀਂ ਨੀ ਆਏ ਬਸ ਬਾਕੀ ਤਾਂ ਸਾ ਸਾਰੇ ਹੋ ਗਏ ਛੁੱਟੀਆਂ ਚ।
ਬਸ ਟਾਈਮ ਨੀ ਲੱਗ ਰਹਿਆ, ਇਥੇ ਕੁਛ ਮੇਰੀ ਨਣਾਨ ਦੇ ਬੱਚੇ ਆਏ ਹੋਏ ਨੇ ਸਾਰੇ ਹੁਣ, ਗਏ ਹੀ ਅੱਜ ਨੇ ਉਹ। ਤੇ ਹੁਣ ਮੈਨੂੰ ਟਾਈਮ ਲੱਗਿਆ, ਫੋਨ ਕਰਨ ਦਾ ਵੀ ਨੀ ਤਾਂ ਸਾਰਾ ਟਾਈਮ ਉਹਨਾਂ ਨੂੰ ਵੀ ਦੇਖਦੇ ਲੰਘ ਜਾਂਦਾ ਸੀਗਾ, ਕਦੀ ਕੁਛ ਕਦੀ ਕੁਛ।
ਹਾਂ ਮੇਰਾ ਵੀ ਹੈ, ਹੁਣ ਬੱਚਨ ਅੰਦਰ ਟੀਨੀ ਵੀਗਦੇ ਪਏ ਨੇ ਮੈਂ ਕਿਹਾ ਚੱਲ ਫੋਨ ਆਇਆ ਦੇਖਾਂ ਚੁੱਕਾ। ਉਹ ਬਸ ਹੁਣ ਚੱਲੀ ਹਾ ਰਸੋਈ ਚ, ਰੋਟੀ ਪਾਣੀ ਤਾਂ ਬਸ ਹੋ ਜਾਂਦਾ ਨਾ ਲੇਟ ਸਵੇਰ ਖਾਂਦੇ ਨੇ, ਤੁਹਾਨੂੰ ਪਤਾ ਬੱਚੇ ਨੇ ਕਦੇ ਕੋਈ ਇੱਕੋ ਕਦੇ ਭੁੱਖ ਨੀ ਲੱਗਣੀ ਕਦੇ ਲ ਲੱਗਨੀ ਉਹਦੇ ਚ ਸਾਰ ਦਿਨ ਲੱਗਣ ਲੱਗ ਜਾਂਦਾ, ਪਤਾ ਹੀ ਨੀ ਲੱਗਦਾ ਟਾਈਮ ਦਾ
ਹਾਂਜੀ-ਹਾਂਜੀ, ਇਹ ਤਾਂ ਗੱਲ ਹੈ ਹੀ ਦੇਖੋ
ਹਾਂਜੀ, ਹੋਰ ਕੀ ਬਣਾਇਆ ਅੱਜ?
ਬਸ ਅਜ ਦਾਲ ਬਣਾਈ ਸੀਗੀ, ਤੇ ਚਾਵਲ ਬਣਾ ਲਏ ਸੀ, ਦੁਪਹਿਰੇ। ਹੁਣ ਦਾਲ ਚਾਵਲ ਖਾਦੇ ਸੀ ਸਬ ਨੇ।
ਅੱਛਾ, ਕਿਹੜੀ ਦਲ ਬਨਾਈ ਜੇ? ਹਾ ਸਹੀ ਤਾਂ ਫੇਰ ਬੰਦਾ ਕਹਿੰਦਾ ਚਾਰ ਰੋਟੀ ਖਾਂਦਾ ਹੈ, ਬਸ ਉਹ ਹਨਾ ਚਾਵਲ ਚਾਵਲ ਰੋਟੀ ਬਣਾ ਬਣਾਈ ਵੀ ਨੀ ਜਾਂਦੀ ਰਸੋਈਏ ਚਲੇ ਜੋ ਐ ਸਾਰਾ ਪਸੀਨੇ ਨਾਲ ਬੰਦਾ ਪਿੱਗ ਜਾਦਾ।
ਬਿਲਕੁਲ-ਬਿਲਕੁਲ, ਮੈਂ ਤਾਂ ਖੁਦ ਹੁਣੇ ਬੈਠੀ ਸੀਗੀ ਮੈਂ ਕਿਹਾ ਅੱਜ ਹੁਣ ਰਾਤ ਦੇ ਟਾਈਮ ਪੈ ਗਿਆ ਰਾਤੀ ਕੀ ਬਣਾਵਾਂ, ਮੈਂ ਕਿਹਾ ਦਾਲ ਦੀ ਦਾਲ ਵਾਲੀ ਪਰੋਂਠ ਰਠੀਆਂ ਬਣਾਗੀ ਫੇਰ ਮੈਂ ਰਾਤੀ,
ਸਾਡਾ ਤੋਂ ਸਾਰਾ ਦਿਨ ਨਿਕਲ ਜਾਂਦਾ।
ਬਿਲਕੁਲ ਤੇ ਇੱਕ ਟੈਮ ਦੀ ਰੋਟੀ ਖਾਓ, ਫਿਰ ਦੂਜੇ ਦੇ ਟੈਂਸ਼ਨ ਜਾਂ ਹੁੰ
ਹਾਂ ਦੂਜੇ ਟਾਈਮ ਖਾਣ ਦੇ ਵੀ ਤਾਂ ਨਾ ਸਬਜ਼ੀ, ਦੂਜੇ ਟਾਈਮ ਖਾਂਦਾ, ਚਲ ਬੰਦਾ ਸਵੇਰੇ-ਸਵੇਰੇ ਦਾਲ ਦੂਲ ਤਰ ਲੈਂਦਾ। ਕੋਈ ਤੇ ਦੁਪਹਿਰੇ ਵੀ ਲੰਘ ਜਾਂਦਾ, ਨਾ ਵੀ ਸਵੇਰੇ ਅਲੱਗ ਚਾਹੀਦਾ ਦੁਪਹਿਰੇ ਅਲੱਗ ਸ਼ਾਮ ਨੂੰ ਲਕਿ ਇਹਨਾਂ ਨੂੰ ਸਨੈਕਸ ਵੀ ਚਾਹੀਦੇ, ਨੇ ਫਿਰ ਵੱਖਰੇ ਘਰ ਤੇ
ਹਾਂਜੀ-ਹਾਂਜੀ,
ਫਿਰ ਇਹਨਾਂ ਨੂੰ ਅਲੱਗ ਚਾਹੀਦਾ। ਕਿੱਥੇ ਟਾਈਮ ਲੱਗਦਾ, ਫਿਰ ਸਾਨੂੰ ਫਿਰ ਰਸੋਈ ਚ ਕੋਈ ਨਾਲ ਖੜਾ ਹੋ ਕਿ ਰਾਜ਼ੀ ਨੀ ਕੋਈ ਦੇਖੋ।
ਉਹ ਤਾਂ ਹੈ ਹੀ ਨਹੀਂ ਤੇ ਕੁੱਦ ਦੇਖੋ, ਤੁਸੀਂ ਮੈਂ ਤਾਂ ਹੁਣ ਨਾ ਸਫ਼ਾਈ ਵਾਲੀ ਲੱਗੀ। ਲੱਗੀ ਹੋਈ ਸੀ, ਤੇ ਹੁਣ ਥੋੜੇ ਟਾਈਮ ਨਾ ਟੁਟੀ ਦੇ ਸੀਗੇ ਉਹ ਤੇ ਮੈਂ ਕਿਹਾ ਚੱਲ ਕੋਈ ਗੱਲ ਕਰ, ਲੈ ਸਫਾਈ ਕਦੋਂ ਹੁੰਦੀ। ਨ ਤੇ ਘਰ ਬੈਠੇ ਤਾਂ ਬੰਦਾ ਐਂ ਲੱਗਦਾ, ਕਿ ਘਰ ਛੋਟ ਪੈ ਸਮਾਨ ਨੀ ਬੁਰਾ ਆਦਾ, ਜਿਸ ਟਾਈਮ ਝਾੜੂ ਫੜਦਾ। ਤੇ ਫਿਰ ਪਤਾ ਚਲਦਾ ਘਰ ਕਿੰਨਾ ਵੱਡਾ, ਹੂੰ, ਬਸ ਮੈਂ ਵੀ ਉਹਨ ਫਿਰ ਸਫ਼ਾਈ ਕੀਤੀ ਹੈ, ਚੰਗੀ ਤਰ੍ਹਾਂ
ਅੱਛਾ,
ਹੂੰ-ਹੂੰ,
ਹੋਰ ਦੱਸੋ?
ਹੋਰ ਬਸ ਕੁਛ ਨਹੀਂ ਬੈਠੇ ਸੀ ਅਸੀ,
ਕੀ ਕਰਦੇ ਬੱਚੇ? ਕੀ ਦੇੇਖਦੇ?
ਇੱਕ, ਗੱਲ ਹੀ ਹੋ, ਰਹੀ ਸੀ, ਕਿ ਸ਼ਾਮੀ ਹੁਣ ਸਨੈਕਸ ਦਾ, ਵਿਆਹ ਕੇਹ ਰਹੇ ਸੀਗੇ। ਕਿ ਚਾਹਅ ਨਾਲ, ਕੀ ਬਣਾਏਗੀ। ਤੇ, ਮੈਂ ਕਿਹਾ, ਬੀ ਫਰਾਾਈਜ਼ ਬਣਾ ਦਾਂਗੀ। ਫੇਰ, ਮੈਂ, ਫੇਰ ਮੈਂ ਕਿਹਾ, ਇਸ ਟਾਈਮ ਤੇ, ਤਾਂ, ਏ ਹੀ ਬਣੇਗਾ। ਹੋਰ, ਕੋਈ ਸਮਾਨ ਵੀ, ਨਹੀਂ, ਪਿਆ ਆਲੇ।
ਸਕਾਲ। ਹੋਰ ਸੁਣਾਓ? ਉਹ ਬਣਾ ਦੋ ਨਾ, ਆਲੂ ਤੇ ਸੂਜੀ ਜਿਹੜੇ ਆਉਦੇ ਨੇ। ਕਟਲੇਟ ਟਾਈਪ, ਹੁੰਦੇ ਨੇ, ਬ ਆਲੂ ਊਬਾਲੋ। ਫੇਰ ਜਦੋਂ, ਆਲੂ ਉਬਲ ਜਾਣਗੇ ਨਾ। ਦੋ ਸੀਖੀਆਂ ਤੋਂ ਬਾਅਦ।
ਦੋ, ਸਿਟੀਆਂ ਚ ਤੁਹਾਡੇ ਆਲੂ ਓਬਲ ਜਾਂਦੇ ਨੇ।
ਹਾਂ। ਤੂੰ ਅਸੀਂ ਵੱਡਾ ਕੁੱਕਰ ਤੋਂ ਓਬਾਲ ਰੱਖੋ ਨਾ, ਤੁਸੀਂ ਛੋਟੇ ਕੁੱਕਰ, ਕਰਦੇ ਹੋ। ਛੋਟ- ਤੇ ਚਾਰ ਲੱਗਦੀਆਂ ਨੇ ਸੀਟੀਆਂ। ਕਿੰਨਾ? ਪੰਜ ਹਾਂ। ਮੇਰਾ ਵੀ ਪੰਜ। ਕਿੱਲੋ ਲੈ। ਮੇਰੇ ਤੇ ਓਬਲ ਜਾਂਦੇ ਨੇ, ਦੋ ਸੀਟੀਆਂ ਚ। ਨਾ। ਮੈਂ ਤਾਂ, ਦੋਵੇ ਚ ਓਬਾਲਦੀ ਮੇਰਾ ਓਬਲ ਜਾਂਦਾ ਏ। ਵਿੱਚ ਨਮਕ ਪਾਉਂਦੇ ਹੋ? ਉਬਾਲਦੇ ਟਾਈਮ ਨ- ਬਗਵਾਨ ਨੂੰ ਜਲਦੀ ਉਬਲ ਜਾਣਦੇ ਨੇ, ਪਰ ਮੇਰੇ ਤੋਂ ਉਬਲ ਜਾਂਦੇ ਨੇ।
ਪਤਾ ਨੀ, ਮੈਂ ਤਾਂ, ਉਲਟਾ ਵਧੀਆ, ਕੰਪਨੀ ਦਾ ਹੈਗਾ।
ਹ ਆਪਣਾ- ਆਪਣਾ ਹਿਸਾਬ ।
ਕੀ ਪਤਾ, ਕੁਆਂਟਿਟੀ ਦਾ ਫ਼ਰਕ ਪੈਂਦਾ ਹੋਵੇ। ਸ਼ਾਇਦ ਤਾਂ, ਕਰਕੇ।
ਹਾਂ। ਹੋ, ਸਕਦਾ ਹੈ।
ਹਾਂਜੀ- ਹਾਂਜੀ।
ਬਸ ਉਹਨੂੰ ਉਬਾਲੋ, ਫੇਰ ਜਦੋਂ ਉਬਲ ਜਾਣਗੇ ਨਾ। ਤੇ ਉਹ ਨੀ ਹੁੰਦਾ, ਉਹ ਕਹਿੰਦੇ ਨੇ। ਅਹ ਮੂਲੀ ਕੁੂਤਰਾ ਉਹਦੇ ਨਾਲ ਐਵੇਂ, ਐਵੇਂ ਮ ਉਹ ਕਰ ਲਓ, ਅਸੀਂ ਮੈਸ਼ ਨੀ ਕਰਨਾ ਉਹਨੂੰ ਐਵੇਂ। ਮੂਲੀ ਕੁੱਤਰਨੂ ਰੱਖਣ, ਕੱਦੂ। ਕਸ ਕਰਨਾ ਹੈ, ਹਾਂ। ਤੇ, ਬਸ ਫ ਥੋੜੀ, ਜਿਹੀ ਸੂਜੀ ਪਾ ਦੋ। ਪਿਆਜ ਪਾ ਦੋ, ਬਰੀਕ ਕੱਟ ਕੇ। ਬੇਸ- ਕ ਮਸਾਲਾ ਜਿਵੇਂ ਨਮਕ ਪਾ ਦੋ, ਹਲਦੀ ਨਾ ਪਾਉਣਾ ਕਾਲੀ ਮਿਰਚ ਪਾ ਦੋ। ਤੇ, ਔਰ, ਔਰਗੈਨੋ। ਪਾ ਦੋ, ਚਿਲੀ ਫਲੇਕਸ ਪਾ ਦੋ। ਐਂ ਪਾ ਕੇ ਨਾ ਉਹਨੂੰ, ਜਿਵੇਂ ਆਲੂ ਉਹਨੂੰ ਫਿਰ, ਐਵੇਂ ਕਰ ਕੇ ਹੁੰਦੇ ਨਾ ਥੋੜ ਆਟਾ ਗੁਨ ਲੋ। ਹੁਣ, ਪਾਣੀ ਪਾਉਣ ਦੀ ਲੋੜ ਨੀ ਪੈਣੀ। ਤੁਸੀ ਆਟਾ ਐਵੇਂ ਹੀ, ਗੁਣੀ ਜਾਇਓ ਗੇ, ਕਿਉਕਿ ਜੋ ਤੁਸੀ ਆਲੂ ਨੂੰ ਕਰੋਗੇ ਨਾ ਕਦੂ ਕਸ, ਤੇ ਆਲੂ ਆਪਣਾ ਪਾਣੀ ਛਡ ਜਾਓ, ਉਹਦੇ ਵਿਚ। ਸੂਜੀ, ਬੱਸ ਉਹਨੂੰ ਆਟਾ ਗੁਨ ਲੋ। ਫੇਰ, ਉਹ ਥੋੜੀ ਦੇਰ ਨਾ, ਮਤਲਬ ਫਰਿਜ ਵਿਚ। ਫੀਰੀਜ਼ਰ, ਸੈੱਟ ਹੋਣਾ ਰਖ ਦੋ। ਤਾਂ ਕਿ ਉਹ ਆਲੂ ਸੂਜੀ ਚਿਪਕੇ, ਆਲੂ ਬਾਰ- ਬਾਰ ਪਾਣੀ ਨਾਲ ਛਡਦਾ ਰਿਹਾ। ਆਪਣੇ ਬਸ ਫੇਰ, ਥੋੜਾ ਜਾ, ਕੌਣ ਫਲਾਰ ਕੋਨ ਸਟਾਚ, ਜੋ ਹੁੰਦਾ, ਕੋਨ ਫਲਾਰ ਹੁੰਦਾ। ਆਰਾ ਰੋਟ। ਉਹ ਇਕ ਚਮਚ, ਤੇ ਪਾਣੀ ਇਸਨੂੰ ਘੋਲ ਲੋ, ਤਾਂ ਕਿ ਉਹ ਪੇਸਟ ਜਾ ਬਣ ਜਾਏ। ਹੈ ਨਾ। ਤਾਂ ਕਿ, ਚੀਪਕ ਜੇ, ਬਸ ਫੇਰ, ਛੋਟੀ- ਛੋਟੀ, ਗੋਲ ਲਓ ਛੋਟੇ ਛੋਟੀਆਂ ਇਕ, ਪੋਟੇ ਜਿਨੀ, ਗੋਲੀ ਲਓ। ਜਿਹੜਾ ਤੁਸੀ ਬਣਾਇਆ ਹੁੰਦਾ ਮਿਸ ਬਸ ਫੇਰ, ਉਹਨੂੰ ਰੋਲ, ਕਰੋ ਰੋਲ, ਦੇ ਨਾਲ ਰੋਲ ਦੀ ਸ਼ੇਪ ਦੇ ਦੋ। ਹਲਕਾ ਜਿਹਾ, ਚਿਪਟਾ ਕਰ ਲਓ। ਨਹੀ ਤਾਂ ਉਹਨੂੰ, ਅਰਾ ਰੋਟ ਦੇ, ਉਹਦੇ ਵਿਚ। ਪਾਓ ਬੇਸ ਵਿਚ ਉਹਨੂੰ, ਮਤਲਬ ਉਹਦੇ ਚ ਤਾਲ ਧੋ ਲਈ ਡੀਪ ਡੀਪੋਸਟ ਵਿਚ
ਅਛਾ- ਅਛਾ।
ਚ, ਉਪਰ ਉਹ ਲਾਉਣਾ, ਕਹਿਦੇ ਨੇਹ ਉਹ, ਲਗਾਉਣਾ ਹੈ। ਬ੍ਰੈਡਕਮ ਲਗਾਉਣਾ ਤੇ ਐਵੇ ਅਰਾ ਰੋਟ ਦੀ ਮਿਕਸ ਚ ਪਾ ਕੇ ਨਾ, ਉਹਨੂੰ ਬ੍ਰੈਡਕ੍ਮ ਲਾ ਲੋ ਉਤੇ ਫੇਰ ਉਹਨੂੰ ਵਿਚ ਸੁੱਟ ਦੋ। ਮਤਲਬ ਉਹਨੂੰ ਤਾਲ ਦੋ। ਫੇਰ ਉਹ ਮਤਲਬ ਲੋ ਫਲੇਮ ਤੇ। ਬੜੇ ਸੋਹਣੇ, ਬੜੇ ਮਤਲਬ, ਬਹੁਤ ਅਛੇ, ਲਾਈਟ ਦੇ ਨਾ ਨਾਲੇ, ਈਜੀ ਵੀ ਬਣੇੇ ਨੇ ਦੇਖੋ।
ਹਾਂਜੀ -ਹਾਂਜੀ, ਤਾਂ ਗਰਮੀ ਇਸ, ਸਮਝ ਨੀ ਆਉਦਾ, ਕਰੀਏ ਕਿ। ਕਿ ਨਾ ਕਰੀਏ, ਤੇ ਮੈਂ ਹੁਣ ਕਟਣੇ ਵਾਲੀ ਸੀਗੀ, ਹੁਣ ਤੁਸੀ ਇਹ ਰੈਸਿਪੀ ਦਸ ਤੇ ਹੁਣ ਮੇਰਾ ਦਿਲ ਕਰ ਰਿਹਾ ਮੈਂ ਉਹ ਬਣਾ ਲੈਦੀ ਪਰ ਮੈਂ ਛਿਲਤ ਨੇ ਆਲੂ
ਅੱਛਾ ਕੋਈ ਨੀ ਅਜ ਇਹ ਬਣਾ ਲੋ, ਕਲ ਨੂੰ ਔ ਬਣਾ ਦੇਣਾ
ਹਾਂ ਹੈ ਵੀ
ਹਾਂ ਆਲੂ ਦਾ ਤੇ ਬੜਾ ਕੁਛ ਬਣ ਆਲੂ ਦਾ ਤਾਂ ਬੜਾ ਕੁੱਝ ਬਣ ਜਾਂਦਾ, ਐਵੀ ਆਲੂ ਨੂੰ ਬਾਲ ਨਾ ਉਹਨੂੰ ਫਿਰ ਵੀ ਉਹ ਕਰਲੋ, ਮੈਂਸ਼ ਕਰਲੋ ਚੰਗੀ ਤਰ੍ਹਾ ਨਾਲ ਥੋੜਾ ਜਿਹਾ ਸਮਾਨ ਪਾ ਦੋ ਗਰਮ ਮਸਾਲਾ ਵਗੈਰਾ, ਛੋਲੇ ਪਾ ਦੋ ਉਬਾਲ ਕੇ ਛੋਲੇ ਦੀ ਦਾਲ ਪਾ ਦੋ ਕਦੀ ਟਿਕੀ ਬਣਾ ਲਓ, ਉਤੇ ਦਹੀ ਪਾਓ ਚਟਨੀ ਬਣਾਓ ਚਟਨੀ ਬਣਾ, ਕੇ ਨਾ ਉਹਦੀ ਗੁੜ ਤੇ ਇਮਲੀ ਦੀ ਉਹ ਉਤੇ ਪਾ ਕੇ ਉਹ ਖਾਓ, ਟਿਕੀ ਬਨੀ ਵੀ ਇਨੀ ਸਵਾਦ ਖਾ
ਚਟਨੀ ਕਿਵੇਂ ਬਣਦੀ ਹੈ, ਲੈਮੇ ਵਾਲੀ ਗੁੜ ਤੇ ਇਮਲੀ ਵਾਲੀ ਮੈਂ ਨੀ ਬਣਾਈ ਹੈਗੀ
ਚਟਨੀ ਕਿਵੇ ਬਣਦੀ ਹੈ, ਚਟਨੀ ਮੈਨੂੰ ਥੋੜੀ ਜਿਹੀ ਪਤਾ ਯ ਮੇਰੀ ਮੰਮੀ ਬਣਾਦੇ ਨੇ, ਮੈਨੂੰ ਥੋੜ੍ਹੀ ਜਿਹੀ ਪਤਾ ਮੈਨੂ ਲੱਗਦਾ ਐਵੇ ਵੀ ਇਮਲੀ ਵਿਚ ਧੋ ਕੇ, ਉਹ ਨੂੰ ਚੰਗੀ ਤਰ੍ਹਾਂ ਤੇ ਗੋੜ ਦੀ ਨਾ ਚਾਸ਼ਨੀ ਬਣਾ ਲਿਦੇ ਨੇ
ਅੱਛਾ-ਅੱਛਾ,
ਅਤੇ ਬਸ ਫਿਰ ਇਮਲੀ ਉਹਦੇ ਵਿਚ ਪਾ ਕੇ ਉਹਨੂੰ ਕਾਡਦੇ ਦੇ ਰਹਿੰਦੇ ਨੇ ਚੰਗੀ ਤਰ੍ਹਾਂਨੂੰ ਕਾਡਦੇ ਰਹਿੰਦੇ ਨੇ, ਉਹ ਗੋੜ ਤੇ ਇਮਲੀ ਇਕ ਜਿਹੜੀ ਤਾਰ ਜਿਹੀ ਬਣ ਜਾਦੀ, ਫੇਰ ਉਹ ਚਟਨੀ ਬਣ ਜਾਦੀ ਮੈਨੂੰ ਲਗਦਾ ਵੇਂ
ਅੱਛਾ-ਅੱਛਾ, ਚਲੋ ਕੋਈ ਗੱਲ ਨੀ ਤੁਸੀ ਨਾ ਮੰਮਾ ਤੋਂ ਪੁਛ ਲੈਣਾ ਇਕ ਵਾਰੀ ਫੇਰ ਮੈਨੂੰ ਪ੍ਰੋਪਰ ਦਸਣਾ ਵੀ ਉਹ ਬਣਾਦੇ ਨੇ
ਹਾਂਜੀ।
ਹਾਂਜੀ-ਹਾਂਜੀ ਹੋਰ ਬਸ ਵਧੀਆ ਤੁਸੀ ਦੱਸੋ?
ਅੱਛਾ ਪੁਦੀਨਾ ਧਰੀਆ ਦਹੀ ਨਾਲ ਅੱਛਾ, ਇਮਲੀ ਬਣਾਣਾ ਮੈਂ ਤੁਹਾਨੂੰ ਬਾਕੀ ਮੰਮੀ ਕੋਲ ਪੁੱਛ ਕੇ ਮੈਂ ਤੁਹਾਨੂੰ ਦੱਸਾਂਗੀ, ਕਿਵੇਂ ਬਣਦੀ ਐ ਚਟਨੀ।
ਹਾਂਜੀ, ਕੋਈ ਪੁੱਛ ਕੇ ਦੱਸਣ, ਨਾ ਫਿਰ ਪਤਾ ਚੱਲ ਜਾਂਦਾ ਆਈਡੀਆ ਹੁੰਦਾ। ਵੀ ਕੀ ਕਿਵੇਂ ਕਰਨੀ, ਕਿਵੇਂ ਨਹੀਂ ਕਰਨੀੇ।
ਨਹੀਂ ਮੈਂ ਤੁਹਾਨੂੰ ਦੱਸਾਂਗੀ, ਮੰਮੀ ਮੇਰੀ ਬਹੁਤ ਅੱਛੀ ਬਣਾਦੀ ਹੈ ਸਬਜ਼ੀ
ਹਾਂਜੀ-ਹਾਂਜੀ ਉਹ ਤਾਂ ਮੈਨੂੰ ਪਤਾ ਮੈਂ ਆਈ ਸੀਗੀ, ਨਾ ਤੁਹਾਡੇ ਘਰ
ਹਾਂ-ਹਾਂ, ਇੱਕ ਦਹੀਂ ਭੱਲੇ ਬੜੇ ਸਵਾਦ ਬਣਾਦੇ। ਮੇਰੀ ਮੰਮੀ, ਉਹਦੀ ਵੀ ਮੈਂ ਤੁਹਾਨੂੰ ਪੁੱਛਾਂਗੀ, ਰੈਸਿਪੀ ਕਹਿੰਦੀ ਤੇ ਪਈਆਂ ਤੁਸੀਂ ਆਓ ਛੁੱਟੀਆਂ ਤੁਸੀਂ ਆਏ ਹੀ ਨੀ।
ਮੈਨੂੰ ਮੈਂ ਹੁਣ ਆਵਾਂਗੀ ਮੈਂ ਆਵਾਂਗੀ, ਇਹ ਸਭ ਧਿਆਨ ਹੈ ਮੈਂ ਤੇ ਤੁਸੀਂ ਮੇਰੇ ਵਾਸਤੇ ਬਣਾ ਕੇ, ਰੱਖਣਾ ਫੇਰ ਠੀਕ ਹੈ।
ਕੋਈ ਨੀ ਜ਼ਰੂਰ-ਜ਼ਰੂਰ ਤੁਸੀਂ ਆਓ, ਨਾਲ ਬੱਚਿਆਂ ਨੂੰ ਲਿਆਓ ਆਪਣੇ
ਹਾਂਜੀ ਬਹੁਤ ਬੱਚੇ ਕਿੱਥੇ ਜਾਂਦੇ ਨੇ, ਇਹਨਾਂ ਨੂੰ ਕਹਿੰਦੇ ਨੇ ਸ਼ਰਮ ਆਦੀ ਐ ਸਾਨੂੰ
ਹਾਂ ਅੱਜ-ਕੱਲ, ਛੋਟੀਆਂ-ਛੋਟੀਆਂ ਨੂੰ ਉਮੇ ਖਾ ਗਿਆ ਨਹੀਂ,
ਬਿਲਕੁਲ-ਬਿਲਕੁਲ,
ਹਾਂ, ਹੋਰ ਸੁਣਾਓ?
ਕੁਛ ਨੀ, ਤੁਸੀਂ ਦੱਸੋ ਕੀ ਕਰ ਰਹੇ ਔ ਅੱਜ-ਕੱਲ?
ਬਸ ਮੈਂ ਵੀ ਵੇਖਾ ਚ ਆ ਚੂ ਤਰਾ, ਬੱਚਿਆਂ ਨੂੰ ਪੁਛਾ ਸਵੇਰ ਦੇ, ਸ਼ੇਕੀ ਤੇ ਰੋਟੀ ਖਾਂਦੇ ਹੀ ਨੀ ਪਏ, ਕਹਿੰਦੇ ਦਿਲ ਨੀ ਹੈ ਗਰਮੀ ਨੀ ਹੈ। ਛੇ ਕੋਨੀ ਵੱਜੇ ਦੇ, ਹਾਂ ਉਹਨੂੰ ਪੁੱਛ ਰੋਟੀ ਵੀ ਇੱਕ-ਇੱਕ ਫੁਲਕਾ ਖਾ ਲੋ, ਫਿਰ ਚਾਹ ਉਹ ਬਣਾਨੀ ਆ ਰੂਜ਼ਾ ਵਗੈਰਾ ਬਣਾ ਦੇਣੀ ਠੰਡਾ। ਦੱਧ ਦਿੰਦੀ ਹਾਂ ਫਿਰ ਇਹਨਾਂ ਨੂੰ
ਧ ਜਿੰਨੀ ਮਰਜ਼ੀ ਗਰਮ ਹੋਏ ਸਾਡੀ ਚਾਹਵ ਨੀ ਛੁਟੀ
ਹਾਂ ਬ ਪਤਾ ਦੇਖੋ ਮੈਂ ਵੈਸੇ ਤਾਂ ਮੇਰੇ ਦੋ ਟਾਈਮ ਸੀ ਚਾਹ ਫਿਰ ਹੁਣ ਮੈਂ ਸਵੇਰੇ ਛੱਡਤੀ ਤੇ ਹੁਣ ਮੈਂ ਇੱਕ ਟਾਈਮ ਸ਼ਾਮੀ ਪੀਨੀ ਹਾਂ। ਜਿ ਮੈਂ ਸ਼ਾਮ ਜੇ ਮੈਂ ਸਵੇਰੇ ਪੀਲੀ ਫੇਰ ਮੈਂ ਸ਼ਾਮੀ ਨੀ ਮਤਲਬ ਇੱਕ ਟਾਈਮ ਹੋ ਗਿਆ ਮੇਰੀ ਚਾ ਨਾ।
ਹਾਂ
ਉਸ ਫਿਰ ਦਿਲ ਉਸ ਸਵੇਰੇ ਸਵੇਰੇ ਐਵੇਂ ਹੁੰਦਾ ਨਾ ਨਾਸ਼ਤੇ ਨਾਸ ਕਈ ਹੁੰਦੇ ਨਾ ਸ਼ ਸਵੇਰੇ ਉਠਦੇ ਨਾਲ ਚਾ ਪੀਦੇ ਨੇ। ਨਹੀਂ ਮੇਰੀ ਨਾਸ਼ਤ ਤੋਂ ਬਾਅਦ ਹੁੰਦੀ ਹੈ ਚ ਚਵਲ ਹੁਣ ਉਹ ਵੀ ਮੈਂ ਘੱਟ ਕਰਤੀ ਆ ਬੜੀ ਦੁਪਹਿਰੇ ਪੀਨੀ ਆ। ਹੁਣ ਵੇਖੋ ਜੇ ਇਹਨਾਂ ਨੂੰ ਦੁੱਧ ਦਵਾ ਹਾਂ। ਚਲੋ ਠੀਕ ਮੈਂ ਕਰਨੀ ਆ ਫੇਰ ਹੈ ਠੀਕ ਹੈ ਸਸ ਸ੍ਰੀ ਕਾਲ।